ਹ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ
ਕੀ ਹਾਲ ਜੇ
ਠੀਕ ਤੁਸੀਂ ਸੁਣਾਓ ਵਧੀਆ
ਕਿੱਥੇ ਗਾਇਬ ਹੋ
ਬਸ ਮੈਂ ਥੋੜੀ ਤਬੀਅਤ ਢਿੱਲੀ ਚੱਲਦੀ ਪਈ ਈ ਸੀ
ਅੱਛਾ ਅੱਛਾ ਮੈਂ ਕਿਹਾ ਪੁੱਛਾ ਮੈਨੂੰ ਪਤਾ ਲੱਗਿਆ ਸੀ ਮੈਨੂੰ ਪਤਾ ਲੱਗਿਆ ਸੀ ਤੁਸੀਂ ਠੀਕ ਠੀਕ ਨੀ ਉਹ ਚਲੋ ਹੋਰ ਹੁਣ ਠੀਕ ਓ
ਹਾਂਜੀ, ਹਾਂਜੀ ਹੁਣ ਥੋੜਾ ਫ਼ਰਕ ਏ। ਠੀਕ ਆ। ਤੁਹਾਡਾ ਫੋਨ ਆਇਆ ਦਾ ਸੀ, ਹਾਂਜ, ਹਾਂਜੀ ਤੁਹਾਡਾ ਫੋਨ ਆਇਆ ਦਾ ਸੀ, ਮੈਂ ਖਿਆ ਬਈ ਉਸ ਟਾਈਮ ਪਤਾ ਨੀ ਮੈਂ ਬਾਥਰੂਮ ਸੀ ਕਿੱਥੇ ਸੀ ਤੇ ਫੋਣ ਚੱਕ ਨੀ ਹੋਇਆ।
ਕੋਈ ਨੀ ਕੋਈ ਨੀ ਹਣ ਤਾਂ ਤੁਸੀਂ ਠੀਕ ਹੋ ਨਾ।
ਹਾਂਜੀ- ਹਾਂਜੀ ਹੋਰ ਸੁਣਾਓ ਤੁਸੀਂ।
ਨਹੀਂ-ਨਹੀਂ
ਹੋਰ ਕੀ ਬਣਾਯਾ ਜੇ ਅਜ ਸੀ ਆੱਜ?
ਕੀ ਕਰਦੇ ਵੇ ਸੀੇ?
ਮੈਂ ਬਸ ਸਬਜ਼ੀ ਬਣਾਉਂਦੀ ਪੀ ਸੀ ਅੱਜ ਘੀਆ ਬਣਾਇਆ ਹੋਯਾ।
ਅੱਛਾ-ਅੱਛਾ ਗੀਆ।
ਘੀਆ ਮੈਨ ਪਤਾ ਰਾਤੀ ਵੇਖੋ, ਲਾਈਟ ਖਾਣਾ ਹੁੰਦੈ ਨਹੀਂ।
ਹਾਂ ਹਾਂਜੀ- ਹਾਂਜੀ ਰਾਤੀ ਲਾਈਟ ਖਾਣਾ ਚਾਹੀਦੈ।
ਘੀਆ ਬਣਾਇਆ, ਫਿਰ ਮੈਂ ਕਿਹਾ ਚੱਲ ਟਾਈਮ ਜਲਦੀ ਵੀ ਬਣ ਜੇਗਾ। ਫਿਰ ਲੇਟ ਵੀ ਹੋ ਗਏ ਤੇ ਮੈਂ ਕਿਹਾ ਦਾਲ ਕਿੱਥੇ ਮੈਂ ਧਰਾਂ ਪਹਿਲੇ ਦਾਲ ਬਣਾਵਾਂਗੀ ਫਿਰ ਤੜਕਾ ਲਾਵਾਂਗੇ ਘੰਟਾ ਲੱਗ ਜਾਣਾ ਫੇਰ ਫੁਲਕੇ ਕੀਦਾ ਕੀ ਵਪਿਆ ਸੀ।
ਹੂੰ ਹੋਰ ਬਸ ਸੁਣਾਓ।
ਬੱਹ ਬੈਠੇ ਦੇ ਆ ਕਾਮ ਲੱਗੇ ਆ।
ਅੱਛਾ- ਅੱਛਾ ਅਸੀਂ ਔਹ ਬਣਾਏ ਸੀ ਤੋਰੀ ਹੁੰਦੀ ਏ ਨਾ ਹਰੀ।
ਅੱਛਾ।
ਅੱਛਾ ਛ ਹਾਂ, ਔਹ ਤੋਰੀ ਬਣਾਈ ਸੀ ਬਸ।
ਅੱਛਾ-ਅੱਛਾ ਹੋਰ। ਗਰਮੀ ਕਿੰਨੀ ਹੋ ਗਈ ਅੱਜ- ਕੱਲ, ਏ ਸੀ ਵੀ ਕੰਮ ਹੀ ਨਹੀਂ ਕਰਦੇ।
ਬਹੁਤ ਗਰਮੀ ਹੋ ਗਈਂ ਏ।
ਗਰਮੀ ਛੱਡੋ ਏ ਸੀ ਕਮ ਹੀ ਨਹੀਂ ਕਰਤੇ ਏਡੀ
ਆਹ ਹਾਂ, ਬਸ ਗਰਮੀ ਇਨੀ ਪੋਲਊਸ਼ਨ ਬਹੁਤ ਏ
ਬਹੁਤ ਜ਼ਿਆਦਾ, ਫਿਰ ਘਾਰ ਤੁਸੀਂ ਮੰਨੋਗੇ ਸਾਡਾ ਤਾਂ ਘਾ ਪਾਣੀ ਵੀ ਟੋਟੀਆਂ ਚ ਨਾ ਗਰਮ ਆਂਦਾ। ਹਲੇ ਸੁ- ਤੇ ਔਹਦੇੁ ਨਾ ਕਹਿੰਦੇ ਨੇ ਔਹਦੇ ਰਖੇ ਹੋਏ ਸਿਓ ਵੀ ਲਾਇਆ ਤੇ ਬ ਟੈ ਨ ਐਲੂਮੀਨੀਅਮ ਪੇਪਰ ਆਉਂਦੇ ਨਾ, ਹਾਂ। ਤਾਂ ਵੀ ਏਡੀ ਕਸਰਦਾ ਪਾਣੀ ਆਏਗਾ ਨਾ
ਅੱਛਾ
ਹੋਰ ਫਿਰ ਉਹਨੂੰ ਵੇਖਦੇ ਪਏ ਆ ਕੋਈ ਸੋਚਦੇ ਪਏ ਇੰਤਜ਼ਾਮ ਹੈ ਕੋਈ ਹੱਲ ਇਸ ਚੀਜ਼ ਦਾ
ਹੂੰ ਨਹੀਂ ਨਹੀਂ ਦਾ ਤਾਂ ਕੋਈ ਹੱਲ ਨਹੀਂ ਗਰਮੀ ਹੈ ਹੀ ਇਨੀ
ਬੜੇ ਤੰਗ ਆ ਗਏ ਅਸੀਂ ਹੱਥ ਧੋਣੇ ਹੁੰਦੇ ਨੇ ਏਦਾਂ ਗਰਮ ਪਾਣੀ ਪੂਰੇ ਦਸ ਮਿੰਟ ਪਹਿਲੇ ਟੂਟੀ ਚਲਾ ਕੇ ਰੱਖੋ ਪਾਣੀ ਦੀ ਵੱਡੀ ਵੇਸਟੇਜ ਹੁੰਦੀ ਹੈ ਨਹੀਂ ਹੋਰ
ਹੋਰ ਬਸ ਤੁਸੀਂ ਉਸਦਾ
ਤੁਹਾਡਾ ਕੰਮ ਕਿਵੇਂ ਚੱਲਦਾ ਪਿਆ ਹੋਲਸੇਲ ਤੁਸੀਂ ਕੰਮ ਸ਼ੁਰੂ ਕੀਤਾ ਸੀ ਕੱਪੜੇ ਦਾ
ਸੋਸ ਨੀ ਆ ਰਿਹਾ
ਅੱਛਾ ਅੱਛਾ ਕੀ ਮਤਲਬ ਕਿ ਮੈਂ ਕਿ ਕੱਪੜਾ ਲੈਂਦਾ ਨੀ ਹਾਂ
ਕੱਪੜਾ ਅਸੀਂ ਲਿਆਂਨੇ ਆ ਹਾਂ ਥੋੜ੍ਹਾ ਹੀ ਮਾਲ ਲਿਆਦੇ ਆ ਨਾ ਮਹਿੰਗਾ ਦਾ ਇਕੱਠਾ ਮਾਲ ਲਿਆ ਫੇਰ ਥੋੜਾ ਸਹੀ ਰੇਟ ਪੈ ਜਾਂਦਾ ਵਾ
ਅੱਛਾ ਅੱਛਾ ਹੋ ਤੁਸੀਂ ਕੀ ਕਰ ਦਿਓ ਕੱਪੜ੍ਹੇ ਆ ਗਏ
ਹੋਰ
ਮੈਂ ਕਿਹਾ ਕੀ ਕਰਦੇ ਹੋ ਕੱਪੜਾ ਜਿਹੜਾ ਤੁਹਾਡੇ ਕੋਲ ਬੱਚ ਜਾਂਦਾ ਸਸਤੇ ਦੇ ਦਿੰਦੇ ਹੋ ਜਿਹੜੇ ਤੁਹਾਡੇ ਕੋਲ ਕੱਪੜਾ ਇਕੱਠਾ ਲਿਆਂਦੇ ਹੋ ਚਾਰ ਸੈੱਟ ਆ
ਹਾਂਜੀ
ਉਹਦੇ ਚ ਜਿਵੇਂ ਇੱਕ ਲਾਸਟ ਪੀਸ ਬੱਚ ਗਿਆ ਉਹ ਥੋੜ੍ਹੀ ਕੋਈ ਲੈਂਦਾ ਨਹੀਂ ਹੋ ਤਾਂ
ਹਾਂਜੀ ਹਾਂ ਨਹੀਂ ਸਸਤੇ ਹੀ ਦਿਨੇ ਆ ਅਸੀਂ ਕੱਪੜੇ ਸਾਰੇ ਹੀ ਸਸਤੇ ਜਾਂਦੇ ਨੇ ਮੇਰੇ ਤਾਂ ਹਾਂਜੀ ਉਹ ਨਨਾਣਾ ਆਈਆਂ ਤੇ ਉਹਨਾਂ ਨੂੰ ਦੇ ਦਈਦਾ। ਹੂੰ ਹਾਂ ਕੋਈ ਨੀ
ਹੋਰ ਸਸਤੇ ਚ ਦੇ ਦਿਆ ਕਰੋ ਸਾਰੇ ਮੈਨੂੰ ਮੈਨੂੰ ਤੁਸੀਂ ਫੋਟੋਆਂ ਪਾ ਦਿਓ ਭਾਵੇਂ ਤੁਸੀਂ ਮੈਨੂੰ ਦੂਜੇ ਵੀ ਮਤਲਬ ਸੂਟਾਂ ਦੀ ਫੋਟੋਆਂ ਪਾ ਦਿਆ ਕਰੋ ਮੈਂ ਤੁਹਾਡੇ ਕੋਲ ਰੱਖਵਾਂ ਲਿਆ ਕਰਾਂਗੀ ਕਿਉਂਕਿ ਤੁਸੀਂ ਔਨਲਾਈਨ ਤੋਂ ਤੁਸੀਂ ਕੰਮ ਸ਼ੁਰੂ ਕੀਤਾ ਨੀ ਹੋਇਆ ਫਿਰ ਜਦੋਂ ਮੈਂ ਆਈਂ ਆ ਤੁਹਾਡਾ ਚੱਕ ਪੱਕਣ ਲੱਗਾ ਮੈਂ ਤੁਹਾਨੂੰ ਮੈਂ ਚੁਕ ਜਿਹਾ ਕਰਾਂਗੀ ਪੈਸੇ ਦੇ ਜਾਣ ਕਰਾਂਗੇ
ਕੋਈ ਨਹੀਂ ਭੇਜਦਾ ਕਰਾਂਗੇ ਫੋਟੋਆਂ
ਜਾਂ ਕੋਈ ਆਉਂਦਾ ਜਾਂਦਾ ਉਹਦੇ ਹੱਥ ਭੇਜ ਦਿੱਤਾ ਹਨਾ
ਹਮ
ਹੋਰ ਦੱਸੋ
ਹੋਰ ਬਸ ਸੁਣਾਓ
ਵਿਆਹ ਬਹੁਤ ਵਧੀਆ ਵਿਆਹ ਤੇ ਰੋਣਕ ਲੱਗੀਆਂ ਏ
ਜਿੜਂ ਤੁਸੀਂ ਸੂਟ ਪਾਏ ਸੀ ਬਹਾਰ ਚ ਤੁਹਾਡੀ ਆਪਣੀ ਦੁਕਾਨ ਦੇ
ਹਾਂਜੀ ਹਾਂਜੀ
ਬੜੇ ਪਿਆਰੇ ਸੀ ਬਹੁਤ ਪਿਆਰੇ ਸੀ
ਅੱਛਾ ਸਾਰੀ ਆਪਣੀ ਦੁਕਾਨ ਸਟਿਚ ਵੀ ਹੈ ਅਸੀਂ ਖੁੱਦ ਹੀਤੇ ਦੇ ਸੀ ਸਕਰਟ ਬਣਾਈ ਗ ਸੀ ਉੱਪਰ ਆਜੀ ਸ਼ੋਟ ਕਮੀਜ਼ ਹਮ
ਉਹ ਨਹੀਂ ਲੋਕ ਆਏਦੇ ਸੀ ਬੜੀ
ਹਾਂਜੀ
ਹੋਰ
ਹੋਰ ਬਸ ਤੁਸੀ ਸੁਣਾਓ
ਬਸ ਗਰਮੀ ਇੰਨੀ ਕੁਝ ਕਰਨ ਦੇ ਦਿਨ ਨੀ ਕਰਦਾ ਉਹਨੇ ਰਸੋਈ ਚ ਖੜੇ ਆ ਐਵੇਂ ਹੋਇਆ ਪਰ ਬਸ ਏਸੀ ਅੱਗੇ ਜਾ ਕੇ
ਹਾਂ ਗਰਮੀ ਹੈ ਹੀ ਬਹੁਤ
ਬਿਲਕੁਲ ਬਿਲਕੁਲ
ਹੋਰ ਬੱਚੇ ਠੀਕ ਨੇ
ਹਾਂ ਬੱਚਾ ਠੀਕ ਨੇ ਛੁੱਟੀ ਤੁਹਾਨੂੰ ਪਤਾ ਜੀ ਨਾ ਆਉਣ ਹ ਮੁਹੱਲੇ ਦੀ ਛੋਟੀਆਂ ਨੇ।
ਅੱਛਾ! ਹੋਰ ਸੁਣਾਓ? ਅੱਛਾ!
ਦੇਖੋ ਇਸ ਟਾਈਮ ਕਿੰਨਾ ਰਸ਼ ਹੋਹੇ ਹਰ ਜਗ੍ਹਾ ਤੇ ਜਿੱਥੇ ਮਰਜ਼ੀ ਚਲੇ ਜਾਓ ਉਹੀ ਤਾਂ ਅੱਛਾ ਆਪਣੀ ਗੱਡੀ ਆਪਣੀ ਗੱਡੀ ਲੈ ਕੇ ਜਾਓ ਫਿਰ ਉੱਥੇ ਵੀ ਅਲੱਗ ਆ।
ਹੂੰ ਜਾਮ ਲੱਗੇਿਆ ਜਗ੍ਹਾ- ਜਗ੍ਹਾ ਤੇ। ਉਹੀ ਨਿਊਜ ਦਿਿਖਾਂਦੇ ਇਨਾ ਬੜਾ ਕੁਝ ਦਿਿਖਾਂਦੇ ਨੇ ਓਹ।
ਉਹੀ ਤੇ ਅਸੀਂ ਕਿਹਾ ਚੱਲ ਸਕੂਲ ਸ਼ੁਰੂ ਹੋ ਜਾਣ ਦੇਖੋ ਇੰਨੀ ਜਲਦੀ ਦੇਖੋ ਪੜ੍ਹਾਈ ਹੁੰਦੀ ਨੀ ਇੱਕ, ਦੋ ਛੁੱਟੀਆਂ ਲ ਗਾਂਗੇ। ਸ਼ੁਰੂ-ਸ਼ੁਰੂ ਚ ਹੈਨਾ ਉਸ ਟਾਈਮ ਕਿਤੇ ਘੁੰਮੋ ਆਗੇ। ਉਹ ਨਾਲੇ ਥੋੜਾ ਤੁਹਾਨੂੰ ਪਤਾ ਕਿੱਡਾ-
ਪੈਣਡ ਜਾਏ ਬੰਦਾ।
ਹਾਂ ਉਹ ਤੁਹਾਨੂੰ ਪਤਾ ਰੇਟ ਕਿੰਨਾ ਵਧੀਆ ਹੁੰਦਾ ਵੇ। ਮ ਸਭ ਜਾਣਦੇ ਹੁੰਦੇ ਨੇ ਉਹਨਾਂ ਨੂੰ ਬਸ। ਭਾਨਾ ਲੱਭ ਜਾਂਦਾ ਅਜ। ਚੀਜ਼ ਸਮੇਂ ਰੇਟ ਹਾਈ। ਕਰ ਦਿੰਦੇ
ਸਹੀ ਗੱਲ ਹੈ, ਪੈਟਰੋਲ ਵੀ ਬੜਾ ਮਹਿੰਗਾ ਹੋ ਗਿਆ।
ਉਹੀ ਤਾਂ। ਸਿਲੰਡਰ ਨੇ ਜਾਣ ਲਿੱਤੀ ਪੀ ਏ ਚ ਬੱਤੀ ਵੀ ਨੀ ਆਉਂਦੀ ਇੱਕ ਤਾਂ ਗਰਮੀ ਸੋ- ਸਾਡੀੇ ਤੁਸੀਂ ਮੰਨੋਗੇ ਸਵੇਰ ਦੀ ਬੱਤੀ ਗਈ ਵੇ ਜੇ। ਬੰਦੇ ਕੀ ਏਸੀ ਚ ਬੈਠਾ ਰਹੇ।
ਪਰ ਕੀ ਏਸੀ ਕੰਮ ਕਰੇ ਉਹੀੳ।
ਇਹ ਸਿਰਫ ਚੱਲਣੇ ਹੀ ਨੀ ਇਨਵਰਟਰ ਵੀ ਤੁਹਾਨੂੰ ਦ ਹੁੰਦਾ ਵੀ ਇਨਵਟਰ ਉਹ ਵੀ ਨਾ ਬੰਦ ਹੋ ਜਾਵੇ। ਤੇ ਪੱਖੇ ਵੀ ਨਾ ਬੰਦ ਹੋ ਜੇ ਰਾਤੀ ਸੋਨ ਹੀ ਅੱਠ ਜਾਈਏ। ਨਾ ਹਵਾ ਚੱਲਦੀ ਵੀ ਬੰਦਾ ਉੱਪਰ ਥੱਲੇ। ਪੈਜ ਵਨਾ
ਗਰਮੀ ਹੈ, ਹੀ ਬਹੁਤ ਤ
ਉਹੀ ਚਲੋ ਗਰਮੀ ਚ ਹੈਗੀ ਚਲੋ ਬੱਤੀ ਤੇ ਤੁਸੀਂ ਭੇਜੋ ਆਹ ਉਹੀ ਤਾਂ ਉਹਿ ਉਹਨਾਂ ਨੇ ਤਾਂ ਕੱਟਣੀ ਹੁਣ ਬਿਜਲੀ, ਉਹੇ ਸਭ ਏ ਸੀ ਇੱਕੋ ਦਮ ਚੱਲਣਗੇ, ਸਭ ਦੇ ਘਰ ਇੱਕ ਦੋ ਦੋ ਏ ਸੀ ਹੁੰਦੇ ਹੀ ਹੁੰਦੇ ਨੇ, ਸਭ ਨੇ ਚਲਾਉਣੇ ਹੀ ਨੇ।
ਉਹਿਉ
ਤੋੜ ਲੈਂਦੇ ਨੇ। ਖੰਬੇਉ ਬੱਤੀ ਤੇ ਬੰਦ ਰੱਖਦੇ ਨੇ।
ਹੂੰ।
ਹੋਰ ਕੁਛ ਸਵੇਰੇ ਤੇ ਅੱਜ ਮੈਂ ਮਸ਼ੀਨ ਵੀ ਲਾਣੀ- ਕੱਪੜੇ ਧੋਣ ਲਈ, ਕੱਪੜੇ ਨੀ ਧੋਤੇ ਸਗੋਂ ਮੈਂ ਅੱਜ।
ਹੂੰ।
ਚਲੋ ਕੱਲ ਸੰਡੇ ਐ ਕੱਲ ਧੋ ਲੈਣਾ।
ਸੰਡੇ ਨੂੰ ਮੈਨੂੰ ਹੋਰ ਬਿਜੀ ਹੋ ਜਾਂਦਾ ਏ ਸ਼ਡਿਊਲ। ਬਹੁਤ ਸੰਡੇ ਹੋਰ ਲੇਟ ਉੱਠ ਜੇ
ਅੱਛਾ।
ਤੇ ਸੰਡੇ ਫਿਰ ਇਹ ਹੁੰਦਾ ਕਿ ਚੱਲ ਸੰਡੇ ਦਾ ਅਸੀਂ ਕੋਈ ਨਾ ਕੋਈ ਡਿਸ਼ ਬਣਾ ਲੈਣੇ ਆ, ਘਰ ਚਲੋ ਬੰਦਾ ਕੁਛ ਬਣਾ ਲੈਂਦੇ, ਜਿਵੇਂ ਸਵੇਰੇ ਸਵੇਰੇ ਆਲੂ ਦੀ ਰੋਟੀ ਹੈਵੀ, ਖਾ ਲੈਣੇ ਨਾ ਸਵੇਰੇ। ਸਵੇਰੇ ਅਸੀਂ ਪਤਾ ਕੀ ਹੈਵੀ ਖਾ ਲੈਣੇ ਆ ਨਾ। ਕੱਲ ਦੀਦੀ ਉਹ ਬਣਾਣਾ। ਪਨੀਰ ਦੀ ਰੋਟੀ।
ਅੱਛਾ।
ਹਾਂ। ਇਹ ਵੈਸੇ ਤਾਂ ਅਸੀਂ ਲਾਈਟ ਹੀ ਖਾਣੇ ਆ, ਦੇਖੋ ਬਸ ਪਨੀਰ ਨੂੰ ਪਹਿਲੇ ਉਹ ਕਰ ਲੋ ਕੱਦੂਕਸ ਕਰ ਲੋ।
ਅੱਛਾ। ਅੱਛਾ। ਅੱਛਾ।
ਸੁੱਕਾ ਧਨੀਆ, ਗਰਮ ਮਸਾਲਾ, ਕਾਲੀ ਮਿਰਚ, ਔਰਗੈਨੋ ਪਾਂ ਦੇਵੋ, ਔਰਗੈਨੋ ਬੜਾ ਸਵਾਦ ਆਂਦਾ, ਜਿਹੜਾ ਦੇ ਵਿੱਚ ਨਾ ਹਾਂ, ਬਸ ਇਹਨੂੰ ਮਿਕਸ ਕਰ ਦੋ, ਫੇਰ ਆਟਾ ਤਾਜ਼ਾ ਗੁੰਨੋ, ਤਾਂ ਰੋਟੀ ਆਟਾ ਦੇਖੋ ਜ਼ਰਾ ਸਖਤ ਹੁੰਦਾ ਮਿਸ ਸਾਡੀ ਪਤਲੀ ਹੁੰਦੀ ਹੈ, ਹਨਾ। ਫੇਰ ਰੋਟੀ ਨੀ ਸਹੀ ਬਣਦੀ, ਸਵਾਦ ਨੀ ਆਂਦਾ, ਰੋਟੀ ਫੱਟਦੀ ਹੈ, ਫੇਰ ਵਿੱਚੋਂ
ਆਹੋ। ਬਸ ਠੀਕ ਮੈਂ ਕਿਹਾਂ ਪੁੱਛਾਂ। ਹੋਰ ਲਗਾਓ ਏਧਰ ਚੱਕਰ ਕਦੀਂ।
ਬਸ ਹੁਣ ਵੇਖੋ ਛੁੱਟੀਆਂ ਦੀ ਅਖੀਰ ਵਿੱਚ ਹੀ ਬਣਾਵਾਂਗੇ ਪਲੈਨ।
ਅੱਛਾ।
ਕੋਈ ਪ੍ਰੋਗਰਾਮ ਨੀਂ ਹੈਂ। ਕਿਉਂਕਿ ਹਲੇ ਰੁਕੇ ਦੇ ਆ ਕੁਛ ਕੰਮ ਕੂਮ ਹੈਗੇ ਸੀ। ਛੁੱਟੀ ਮਿਲ਼ਦੀ ਨੀਂ ਪਈ। ਹਾਂ, ਸਾਰੇ ਬੁਲਾਉਂਦੇ ਫਿਰ ਜਿਹਨੂੰ ਵੀ ਫ਼ੋਨ ਕਰੋਂ ਭੈਣਾਂ ਵੀ ਕਹਿੰਦੀਆਂ ਵੀ ਆ ਜਾਂ ਇੱਧਰ ਆ ਜਾਂ। ਮੈਂ ਕਹਿਣੀ ਆ ਬਸ ਅਡੀ ਗਰਮੀ ਚ ਨੀਂ ਨਿਕਲਣ ਹੋਣਾਂ।
ਉਹ ਤਾਂ ਹੈ।
ਚਲੋਂ ਹੋਰ।
ਚਲੋ ਬਸ ਫ਼ਿਰ ਵੀ ਠੀਕ ਆਉਣਾਂ ਦੁਬਾਰਾ ਚ।
ਰੋਟੀ ਬਣਾਉਂਣੀ ਆ ਚਲੋਂ।
ਠੀਕ ਆ ਜੀ। ਸਤਿ ਸ਼੍ਰੀ ਅਕਾਲ। ਤਾਂ